ਕਰਗੇ ਕਤੋਂ ਘਟਾਉਗੇ
ਪਧਾਨ
ਘੱਟ ਹੋ ਗਈ ਆਟੋਮੈਟਿਕਲੀ ਪਤਾ ਨ ਕੀ ਤੇ ਅੱਛਾ ਤੁਸੀਂ ਤੁਹਾਡਾ ਕਹਿਣ ਦਾ ਮਤਲਬ ਕਿ ਜੋਬ ਵਧੀਆ ਰਹਿੰਦੀ ਹੈ ਹੈਲੋ ਹੈਲੋ ਹੈਲੋ ਹਾਂਜੀ ਹਾਂਜੀ
ਆਵਾਜ਼ ਨਹੀਂੀ ਆ ਰਹੀ
ਨਹੀਂ ਆ ਰਹੀ ਸੀ ਹੁਣ ਆ ਰਹੀ ਹੈ
ਅੱਛਾ ਅੱਛਾ ਉਹਰ ਨੈਟਵਰਕ
ਹਾਂ ਕੋਈ ਨੈਟਵਰਕ ਇਸ਼ੂ ਹੋ ਜਾਂਦਾ ਮੈਨ ਲੱਗਦਾ ਮੇਰੇ ਤੇ ਇੱਥੇ ਫੁੱਲ ਪਤਾ ਨੀ ਖਤਮ ਹੋ ਰਿਹਾ ਏਦਾਂ ਹ ਹੈਲੋ ਹੈਲੋ ਹੈਲੋ ਹੈਲੋ